ਹੈਲੋ। ਹੈਲੋ। ਹੈਲੋ! ਹੈਲੋ! ਹੈਲੋ!
ਹੈਲੋ!
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ!
ਹੈਲੋ! ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ!
ਹੈਲੋ!
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੋਰ, ਠੀਕ ਹੈ ਜੀ।
ਹਾਂਜੀ, ਹਾਂਜੀ, ਠੀਕ ਆ। ਤੁਸੀਂ ਸੁਣਾਓ! ਠੀਕ ਹੋ।
ਹਾਂਜੀ, ਹਾਂਜੀ, ਮੈਂ ਵਧੀਆ। ਮੈਂ ਕਿਹਾ- ਚਲੋ, ਤੁਹਾਨੂੰ ਫੋਨ ਹੀ ਕਰ ਲੈ ਮੈਂ।
ਹਾਂ, ਉਹੀ ਬੜੇ ਦਿਨ ਹੋ ਗਏ। ਗੱਲ ਹੀ ਨਹੀਂ ਹੋਈ ਆਪ ਹਨ ਹਾਂ, ਹੋਰ ਹਾਂਜੀ, ਸਭ ਠੀਕ ਠਾਕ ਹੈ। ਤੁਸੀਂ ਸੁਣਾਓ! ਘਰ ਪਰਿਵਾਰ ਠੀਕ ਹੈ ਸਭ।
ਹਾਂਜੀ, ਹਾਂਜੀ। ਸਭ ਠੀਕ ਨੇ, ਸਭ ਵਧੀਆ ਫਸਟ ਕਲਾਸ। ਬਸ ਕੁਛ ਨਹੀਂ ਜੀ ਰਾਤ ਦੀ ਰੋਟੀ ਦੀ ਤਿਆਰੀ ਕਰਨ ਲੱਗੇ ਆ
ਅੱਛਾ, ਅੱਛਾ। ਹਜ ਤਿਆਰ ਹੀ ਕਰ ਰਹੇ ਹੋ। ਐਨੀ ਲੇਟ ਅੱਛਾ, ਲੇਟ ਖਾਂਦੇ ਹੋਗੇ ਰੋਟੀ।
ਹਾਂਜੀ, ਅਸੀਂ ਰੋਟੀ ਲੇਟ ਖਾਂਦੇ ਹਾਂ। ਥੋੜਾ ਜਿ ਘਰ ਆਏ ਹੋਏ ਨਾ ਬ ਚੇ ਆਏ ਹੋਏ ਨੇ ਦੇਣ ਨਾਨਕੇ ਤਾਂ ਕਰਕੇ ਹਾਂ, ਉਹ ਰੋਟੀ ਲੇਟ ਖਾਂਦੇ। ਰਾਤੀ ਲੇਟ ਸੌਦੇ ਨੇ ਮਸਤੀ ਕਰਦੇ ਨੇ ਆਏ ਹੋਏ ਨੇ ਰਹਿਣ ਤਾਂ ਕਰਕੇ ਰੋਟੀ ਲਈ ਰੇਟੀ ਖਾਂਦੇ ਨੇ ਉਹ।
ਅੱਛਾ, ਅੱਛਾ ਜ ਕਿੰਨੀ ਬੇਟੀ ਹੈ ਤੁਹਾਡੀਆਂ, ਕਿੰਨੇ ਆਏ ਹੋਏ ਬੱਚੇ।
ਸਾਡੇ ਮੇਰੇ ਨਨਾਨ ਦੇ ਬੱਚੇ ਆਏ ਹੋਏ ਨੇ, ਦੋ ਬੇਟੇ ਤਿੰਨ ਨਣਾ ਦੇ ਇੱਕ ਬੇਟੀ ਹੈ। ਹਾਂਜੀ ਤੇ ਸਾਰੇ ਖੇਲਦੇ ਪ ਇਕੱਠੇ
ਅੱਛਾ। ਹਾਂ, ਬਸ ਸਾਰੇ ਬੱਚੇ ਮਿਲ ਜਾਣ ਤੇ ਫਿਰ ਉਹੀਏ ਰਾਤੀ ਸੌਂਦੇ ਨੀ ਤੇ ਸਵੇਰੇ ਉੱਠਦੇ ਨ ਫਿਰ
ਹਾਂਜੀ, ਸਵੇਰ ਦਸ ਵਜੇ ਉੱਠਦੇ ਨੀ ਆ
ਅੱਛਾ।
ਹਾਂਜੀ। ਦਸ ਵ ਉੱਠਣਗੇ ਆਪਣਾ ਆਰਾਮ ਨਾਲ ਬਾਰਾਂ ਵਜੇ ਨਾਸ਼ਤਾ ਕਰਦੇਣੇ। ਸਾਰਾ ਟਾਈਮ ਟੇਬਲ ਹੀ ਇਹਨਾਂ ਨੇ ਖ਼ਰਾਬ ਕੀਤਾ ਹੋਆ ਬੱਚਿਆਂ ਨੇ
ਹਾਂ, ਸਾਰੀ ਰੋਟੀਨ ਖ਼ਰਾਬ ਕੀਤੀ। ਸਹੀ ਗੱਲ, ਹੋਰ ਸੁਣਾਓ।
ਬਸ, ਕਿਥੇ ਘੁੰਮਣ ਨ ਗ ਤੁਸੀਂ ਯਾਰ ਕੇ
ਨਹੀਂ ਬਸ, ਅਜੇ ਤੇ ਗਏ ਨਹੀਂ ਹੈਗੇ। ਬਸ, ਥੋੜਾ ਸਿਲਾਈ ਦਾ ਕੰਮ ਆਇਆ ਹੋਇਆ ਸੀ।
ਤੇ ਮੈਂ ਕਿਹਾ- ਬਸ, ਸਿਲਾਈ ਕਰਦੇ ਹੈਗੇ ਨਾ ਹਾਂ, ਸੂਟ-ਸਾਟ ਹਾਂਜੀ, ਹਾਂਜੀ। ਸੂਟ-ਸਾਟ ਆਏ ਹੋਏ ਸੀ। ਸਿਲਣ ਫਿਰ ਮੈਂ ਕਿਹਾ ਚੱਲ ਨਿਪਟਾ ਕੇ ਜਾਣਗੇ। ਬੱਚੇ ਤੇ ਕਹਿ ਰਹੇ ਚਲੋ ਘੁੰਮਣ ਚੱਲਦੇ ਹੈਗੇ। ਮੈਂ ਕਿਹਾ-ਥੋੜਾ ਪਹਿਲਾਂ ਕੰਮ ਨਿਪਟਾ ਲਾ ਸਾਡੇ ਪੜੋਸੀ ਚ ਵਿਆਹ ਹੈਗਾ ਨਾ ਉਹਨਾਂ ਦੇ ਮੁੰਡੇ ਦਾ ਤੇ ਬਸ ਉਹਨਾਂ ਨਾਲ ਹੈਗਾ ਜ਼ਿਆਦਾ ਪਿਆਰ ਪਿਉਰ ਬਸ ਫਿਰ ਉਹ ਕਹਿੰਦੇ ਨੀ ਜਾਣਾ ਹੈਗਾ। ਉਹਨਾਂ ਦੇ ਘਰ ਫਿਰ ਕੰਮ ਕੁੰਮ ਨਾਲ ਓਨਾਂ ਦੇ ਬਜ਼ਾਰ ਪੈਲੇ ਸ਼ੋਪਿੰਗ-ਸ਼ੂਪਿੰਗ ਕਰਨ ਚਲੇਗੇ। ਬਸ ਫਿਰ ਆਓ ਓਨਾਂ ਦਾ ਵਿਆਹ ਹੈਗਾ। ਤੇ ਓ‌ ਫਿਰ ਬਸ ਵੈਸੇ ਵੀ ਸਾਡੇ ਨਾਲ ਬੋਹਤ ਕਰਦੇ ਹੈਗੇ।
ਹਾਂਜੀ-ਹਾਂਜੀ।
ਫਿਔੰਮਰ ਕਰਨਾ ਹੀ ਪੈਂਦਾ ਦੇਖੋ ਤੁਹਾਨੂੰ ਪਤਾ ਹੀ ਹੈ
ਜੋ ਦੇਖੋ ਜੋ ਕਰਦਾ ਤੇ ਓਨਾਂ ਨੂੰ ਕਰਨਾ ਹੀ ਪੈਂਦਾ।
ਕਰਨਾ ਈ ਪੈਂਦਾ ਹਾਂ ਓ ਤੇ ਹੈ ਈ ਏ। ਮੈਂ ਕੇਆ ਚਲੋ ਕੋਈ ਗੱਲ ਨੀ ਫੇਰ ਓ ਬਾਜ਼ਾਰ ਚਲੇ ਜਾਂਦੇ ਐ ਇਧਰੋਂ ਰੋ ਟੀ ਪੇਜ ਦਿੰਦੇ ਆ ਫਿਰ ਕਦੀ ਮੈ‌ ਚਲੀ ਜਾਂਦੀ ਆ ਬਾਜਾਰ ਓਨਾਂ ਨਾਲ।
ਹਾਂਜੀ ਐਈ ਹੁੰਦਾ ਬਸ ਹਾਂਜੀ ਏਕ-ਦੂਜੇ ਨਾਲ ਚੱਲ ਜਣ ਆ ਬਾਜ਼ਾਰ ਸਾਹਰਾ ਹੋ ਜਂਦਾ ਨਾਲ ਆਪਣਾ ਕੰਮ ਵੀ ਹੋ ਜਂਦਾ।
ਹਾਂਜੀ ਰਲ-ਮਿਲ ਕੇ ਹੀ ਹੋ ਜਾਂਦਾ ਹੈਗਾ ਹੋਰ ਆਪ ਣਆਂ ਦਾ ਈ ਪਾਸ-ਪੜੋਸ ਦਾ ਐਈ ਫੈਦਾ ਹੁੰਦਾ ਹੈਗਾ ਦੇਖੋ ਹੈਨਾ।
ਹਾਂਜੀ-ਹਾਂਜੀ ਅਗਰ ਅਪਾਂ ਓਨਾਂ ਦੀ ਅੱਜ ਮਦਦ ਕਰਾਂਗੇ ਓ ਸਾਡੀ ਕੱਲ ਕਰਨਗੇ।
ਹਾਂ ਓ ਤੇ ਹੈਗਾ ਈ ਐ ਹੋਰ ਕੇ ਬਣਾਇਆ ਫੇਰ ਅੱਜ?
ਅੱਜ ਦੈਪੈਰਾ ਚੌਲ-ਚੋਲ ਬਣਾਏ ਸੀ ਹੁਣ ਦਾਲ ਬਣਾਵਾਂਗੇ। ਗਰਮੀ ਐ ਨਾ ਤੇ ਹਾਂਜੀ ਤੇ ਬੱਚੇ ਖੇਲਦੇ ਨੇ ਫੇਰ ਕੇੰਦੇ ਨੇ ਹਲਕਾ ਖਾਨਾ ਖਾਣਾ। ਹੁਣ ਦਾਲ ਬਨਾਵਾਂਗੇ ਯਾ ਨਮਕੀਨ ਛੋਲੇ ਇੱਕ ਚੀਜ ਬਣਾਲਾਂਗੇ।
ਅੱਛਾ-ਅੱਛਾ ਅਸੀਂ ਵੀ ਬਸ ਮੈਂਗੋ ਸ਼ੇਕ ਬਣਾਯਾ ਹੁਣੇ। ਬਸ ਓਹੀ ਗਰਮੀਆਂ ਚ ਪਾਣੀ ਪੀ-ਪੀ ਕੇ ਈ ਬੁਰਾ ਹਾਲ ਹੋ ਜਾਂਦਾ ਹੈਗਾ।
ਹਾਂਜੀ ਗਰਮੀ ਚ ਨਾ ਏਨਾ ਬੁਰਾ ਹਾਲ ਹੋ ਜਾਂਦਾ ਮੈਂ ਤਾਂਨੂੰ ਇੱਕ ਗੱਲ ਦਸਾ ਪਿੱਛੇ ਵੇ ਏ ਮਤਲਬ ਇੱਕ ਮੁੰਡੇ ਨੇ ਨਾ ਬਰਗਰ ਖਾਧਾ ਸੀ ਤੇ ਨਾ ਬਰਗਰ ਖਾਕੇ ਨਾ ਓਦੇ ਨਾ ਗਲੇ ਚ ਮਤਲਬ ਸਾਂ ਦੀ ਪ੍ਰੋਬਲਮ ਹੋਗੀ ਪੇਟ ਚ ਦਰਦ ਹੋਣ ਲੱਗ ਗੀ ਸੀ ਤੇ ਓ ਐਡਮੇਟ ਹੋਇਆ ਸੀ ਤੇ ਓਨਾਂ ਨੇ ਮਤਲਬ ਦੋ-ਤਿੰਨ ਬੋਤਲਾਂ ਚੜਾਈ ਸੀ ਓਨੂੰ।
ਅੱਛਾ ਐ ਬੱਚੇ ਬਾਰ ਦਾ ਖਾ ਤੇ ਲੈਂਦੇ ਐ, ਐ ਨੀ ਪਤਾ ਕਿੱਨਾ ਨੁਕਸਾਨ
ਹਾਂਜੀ-ਹਾਂਜੀ। ਫੇਰ ਦੋ-ਤਿੰਨ ਬੋਤਲਾਂ ਚੜਾਈਆਂ ਸਈ ਹੋ ਗਯਾ ਓ ਰਾਤ- ਰਾਤ ਚ ਡੋ ਕਟਰਾ ਨੇ ਕਿੰਨਾ ਪੈਸਾ ਬਣਾ ਲਯਾ।
ਅੱਛਾ। ਹਾਂ ਡੋਕਟਰਾਂ ਦੀ ਤੇ ਕਮਾਈ ਹੈਗੀ ਐ ਓ ਤੇ ਫਿਰ ਜਲਦੀ ਛੁੱਟੀ ਵੀ ਨੀ ਕਰਦੇ।
ਹਾਂਜੀ ਦੇਖ ਲੋ ਇੱਕ ਬਰਗਰ ਖਾਣ ਨਾਲ ਕਿੰਨਾ ਕੁਛ ਹੋ ਗਯਾ। ਕਿੰਨਾ ਪੈਸਾ ਲੱਗ ਗਯਾ ਏਨਾ ਮੈਂਗਾ ਬਰਗਰ ਪੈ ਗਯਾ। ਅਸ ਹੂੰ ਅਸੀਂ ਕੈਣੇ ਆ ਮਨਾ ਕਰਦੇ ਰੈਣੇ ਆ ਕਿ ਤੁਸੀਂ ਨਾ ਖਾਯਾ ਕ ਕਰੋ ਮੁ ਮੁੜਦੇ ਈ ਨੀ ਐ ਕੀ ਕਰ ਸਕਦੇ ਆ
ਹਾਂ-ਹਾਂ-ਹਾਂ।
ਅਸਤਰਾਂ ਲਾਜ ਵੀ ਦਿੰਨੇ ਆ ਤੁਸੀਂ ਨਹੀਂ ਖਾਓਗੇ ਸਾਨੂੰ ਕੁਮਾਨ ਲੈਕੇ ਜਾਓ ਪਾੜਾ ਦੇ ਵਿੱਚ
ਹਾਂ।
ਬਸ ਹੁਣ ਪਲੈਨ ਬਣਾ ਰੇ ਸੀ ਗਏ ਨੀ ਇਸ ਵਾਰ
ਅੱਛਾ ਤੇ ਗਏ ਕਿਓ ਨੀ?
ਫਿਰ ਮੰਗਣਗੇ ਗਰਮੀ ਵੀ ਤੇ ਮੰਗਣ ਵੀ ਖਾਣਗੇ ਮੋਮੋਜ਼ ਸ ਵੈ ਤਬੀਅਤ ਖਰਾਬ ਹੋਏਗੀ ਫਿਰ ਪੈਸ ਫਿਰ ਡਰੀਪਾ-ਡਰੋਪਾਂ ਲਵਾਓ ਇਹਨਾਂ ਨੂੰ।
ਹਾਂ ਬੱਚਿਆਂ ਨੂੰ ਤਾਂ ਫਾਸਟ ਫੂਡ ਅੱਜ ਕੱਲ ਜਾਦਾ ਹੀ ਪਸੰਦ ਹੈਗਾ ਬੋਹਤ ਜਾਦਾ।
ਹਾਂਜੀ-ਹਾਂਜੀ
ਘਰ ਦੀ ਰੋਟੀ ਨੀ ਖਾਂਦੇ ਬਸ ਫਾਸਟ ਫੂਡ ਖਿਲਾ ਲੋ।
ਹਾਂਜੀ ਜਿੰਨਾ ਮਰਜ਼ੀ ਖਿਲਾ ਲਓ ਖੁਸ਼ ਹੋ ਕੇ ਕੁਛ ਨੀ ਮਾੜਾ ਤੇ ਕਹਿ ਦਾਂ ਨਾ ਖਾਓ ਤੇ ਕਹਿੰ ਕੁੱਛ ਨੀ ਹੁੰਦਾ ਖਾ ਮ ਤ ਕੁਛ ਨੀ ਹੋਤਾ।
ਉਹੀ ਹੈ ਬਾਦ ਚ ਦਿੱਕਤ ਤੇ ਮਾਂ ਪਿਓ ਜੋਗੀ ਹੈਗ
ਹਾਂਜੀ ਬਾਦ ਚ ਦਿੱਕਤ ਮਾਂ ਪਿਓ ਨੂੰ ਰਿਣੀ ਏ।
ਹਾਂ ਠੀਕ ਐ ਹੁਣਾ ਮੁੰਡਾ ਠੀਕ ਹੈਗਾ ਹੁਣ।
ਹਾਂਜੀ ਉਹ ਤੇ ਹੁਣ ਮੁੰਡਾ ਠੀਕ ਏ। ਮੈਂ ਕਿਹਾ ਸੀ ਮੈਂ ਕਿਹਾ ਨਾ ਖਾਓ, ਮੰਨਦੇ ਨੀ ਨਾ ਘਰ ਵੀ ਲੈ ਕੇ ਆਇਆ ਸੀ ਚੌਮਿਨ। ਫੇਰ ਤੇ ਉਹ ਨੇ ਪੁਵਾ ਕੇ ਸੁੱਟਤੀ ਨਾਲੀ ਦੇ ਵਿੱਚ ਚੌਮਿਨ ਕਹਿੰਦੇ ਹੁਣ ਸਾਨੂੰ ਇੰਨਾ ਮਹਿੰਗਾ ਬਰਗਰ ਪੈ ਗਿਆ ਹੁਣ ਚੌਮੀਨ ਖਾਈ ਜਾ ਉਹਨਾਂ ਨੂੰ ਚੌਮੀਿਨ ਹੀ ਪਾ ਕੇ ਸੁੱਟਤੀ।
ਸਹੀ ਗੱਲ ਹੈ ਅਰੇ ਗੰਦੇ ਤੇਰੀ ਚ ਤੱਲਦੇ ਰਹਿੰਦੇ ਆ ਕਰਦੇ ਰਹਿੰਦੇ ਆ।
ਹਾਂਜੀ-ਹਾਂਜੀ, ਹਾਂਜੀ ਇੱਕ ਤਾਂ ਨਾ ਹਲਵਾਈ ਤੇਲ ਵੀ ਤੇਲ ਵੀ ਚੇਂਜ ਨੀ ਕਰਦੇ ਹੈਗੇ। ਹਫ਼ਤਾ-ਹਫ਼ਤਾ ਉਹੀ ਤੇਲ ਦੇ ਵਿੱਚ ਕਰਦੇ ਰਹਿੰਦੇ ਨੇ।
ਹਾਂ ਉਹੀ ਤਾਂ ਉਸੇ ਇਚ ਕਰਦੇ ਰਹਿੰਦੇ ਹੈਗੇ।
ਜੇ ਬੰਦਾ ਤੇਲ ਵੀ ਚੇਂਜ ਕਰੇ ਨਾ ਚਲੋ ਕੋਈ ਗੱਲ ਨੀ ਤੇਲ ਨੀ ਚੇਂਜ ਕਰਦੇ।
ਹਾਂ ਫਾਸਫੂਡ ਤੇ ਅੱਛਾ ਦੁਕਾਨਾਂ ਵੀ ਤੇ ਜਗ੍ਹਾ ਜਗ੍ਹਾ ਖੁੱਲ ਗਈਆਂ ਨਾ ਫਾਸਟਫੂਡ ਦੀਆਂ ਜਿੱਥੇ ਦੇਖੋ ਫਾਸਟਫੂਡ ਦੀ ਦੁਕਾਨ। ਜਿੱਥੇ ਦੇਖੋ ਕੁਛ ਵੈਸੇ ਹੀ ਘਰ ਮੰਗਵਾ ਲੈਂਦੇ ਆ ਅੱਜ ਕੱਲ ਬੱਚੇ ਔਡਰ ਕਰ ਚੇ ਬਲਿੰਕਟ ਵਗੈਰਾ ਤੋਂ ਮੰਗਵਾ ਲੈਂਦੇ ਆ ਘਰ ਆ ਜਾਂਦੇ ਹੈਗੇ ਹੈ। ਹੋਮ ਡਿਲੀਵਰੀਆਂ ਵੀ ਹੋਣ ਲੱਗ ਗੀ ਹੈਗੀਆਂ।
ਹੋਰ, ਹੋਰ ਆਸਾਨ ਕੰਮ ਹੋ ਗਿਆ ਅਗਰ ਮਾਂ ਬਾਪ ਸੁੱਤੇ ਵੀ ਹੋਣਗੇ ਨਾ ਬੱਚੇ ਛੁਪ ਛੁਪਣਤੇ ਔਡਰ ਕਰ ਲੈਂਦੇ ਨੇ।
ਹਾਂ।
ਮਾਂ ਪਿਓ ਨੂੰ ਕੀ ਪਤਾ ਲੱਗ ਰਿਹਾ।
ਸਹੀ ਗੱਲ। ਬੱਚਿਆ ਦਾ ਦੇਖੋ, ਹਸਪਤਾਲਾਂ ਵਾਲਿਆ ਨੂੰ ਤੇ ਚਾਹੀਦਾ ਕੀ ਹੈਗਾ ਉਹਨਾਂ ਦੇ ਪਹਿਲੇ ਟੈਸਟ ਲਿਖ ਦੇਣਗੇ ਸਾਰੇ। ਇਹ ਕਰਾਓ ਉਹ ਕਰਾਓ ਆਪਣੇ ਉਹਨਾਂ ਦੇ ਤੇ ਬਿੱਲ ਬਣਾਣ ਦੇ ਚੱਕਰ ਹੀ ਲੱਗੇ ਰਹਿੰਦੇ ਹੈਗੇ।
ਹ ਉਹਨਾਂ ਨੇ ਤਾਂ ਵੇਖੋ ਜੀ ਪੈਸਾ ਕਮਾਉਣਾ ਉਹਨਾ ਨੇ ਜਿੱਦਾਂ ਮਰਜ਼ੀ
ਹਾਂ ਉਹਨਾਂ ਨੇ ਤੇ ਪੈਸਾ ਕਮਾਉਣਾ ਸਹੀ ਗੱਲ।
ਉਹਨਾ ਨੇ ਜਿੱਦਾਂ ਮਰਜੀ ਅਕ ਬਣਾ ਹੀ ਲੈਣਾ।
ਅੱਛਾ ਘਰ ਦੀ ਕੋ ਨਾ ਰੋਟੀ ਖਾ ਲੋ ਘਰ ਬਣਾ ਦਿੰਦੇ ਹੈਗੇ ਆ ਨਾ ਘਰ ਦਾ ਨੀ ਪਸੰਦ ਹੈਗਾ ਬੱਚਿਆਂ ਨੂੰ।
ਰੋਟੀ ਖਾਣੀ ਹੈ ਨਈ ਜੀ ਅਸੀ ਬਾਰ ਹੀ ਖਾਵਾਂਗੇ ਤੁਸੀਂ ਘਰ ਦੋ ਰੋਟੀ ਖਾ ਲਓਗੇ ਤਾਨ ਕੀ ਹੋ ਗਾ।
ਨਾ ਜੇ ਘਰ ਕੁਛਾ ਸੰਦ ਨੀ ਆਯਾ ਬਸ ਜਾ ਰਹੇ ਬਾਰ। ਉੱਠ ਕੇ ਬਾਹਰ ਚਲੇ ਜਾਂਦੇ ਬੱਚੇ। ਨੀ ਖਾਣਾ ਹੈਗਾ ਹਰੀ ਸਬਜ਼ੀਆ ਬਲਕਿ ਤਾਕਤ ਵਾਲੀਆ ਹੁੰਦੀਐ। ਤੇ ਹਰੀ ਸਬਜ਼ੀਆ ਖਾਓ ਤੁਸੀਂ।
ਹਾਂਜੀ-ਹਾਂਜੀ ਹ ਸਾਰੀ ਹਰੀ ਸਬਜ਼ੀਆਂ ਖਾਣ ਨਾ ਤਾਕਤ ਆਂਦੀ ਏ। ਏਦਾਂ ਤੇ ਫੇਰ ਕੁਛ ਵੀ ਨੀ ਹੁੰਦਾ, ਤੁਸੀਂ ਆਣਾ ਘਰ ਤੁਸੀਂ ਘਰ ਨੀ ਆਂਦੇ।
ਹਾਂਜੀ ਆਵਾਗੀ ਬਸ ਉਹੀ ਹੈ ਨਾ ਗਰਮੀ ਹੈਗੀ ਆ ਤੁਹਾਨੂੰ ਪਤਾ ਹੀ ਹੈਗਾ ਕੁਛ ਸਿਲਾਈ ਦਾ ਕੰਮ ਆ ਆਏ ਹੋਏ ਆ ਉਹ ਲੱਗੇ ਰਹਿੰਦੇ ਹੈਗੇ, ਦੱਸ ਆਵਾਂਗੀ ਮੈਂ। ਲਗਾਗੀ ਚੱਕਰ ਜ਼ਰੂਰ, ਤੁਸੀਂ ਵੀ ਆਣਾ ਨਾ।
ਹਾਂਜੀ ਕੋਈ ਨੀ ਆਵਾਂਗੇ। ਹਾਂਜੀ ਤੁਸੀਂ ਦੱਸਣਾ ਫਿਰ ਮੈਂ ਤੁਹਾਡੀ ਰੋਟੀ ਤਿਆਰ ਕਰਾਂਗੀ, ਦੱਸ ਦੇਣਾ ਕੀ ਕੁਝ ਖਾਓਗੇ।
ਬਸ ਹੁਣ ਰੋਟੀ ਦੀ ਤਿਆਰੀ ਕਰਦੇ ਪਏ ਹੈਗੇ।
ਹਾਂ ਤੁਸੀਂ ਮੈਨੂੰ ਦੱਸ ਦੇਣਾ ਕਦੋਂ ਆਓਗੇ ਤੇ ਮੈਂ ਤੁਹਾਡੀ ਰੋਟੀ ਵੀ ਤਿਆਰ ਕਰਾਂਗੀ ਦੱਸ ਦੱਸ ਦੇਣਾ ਮੈਨੂੰ ਕੀ ਖਾਓਗੇ ਮੈਂ ਬਣਾ ਲਾਂਗੀ। ਤੁਸੀਂ ਆਂਦੇ ਬੜੇ ਚਿਰਾਂ ਬਾਅਦ ਓ।
ਹਾਂ ਕੋਈ ਨੀ ਆਵਾਂਗੀ, ਫਿਰ ਦੱਸ ਦਾਂਗੀ ਜਦੋਂ ਆਣਾ ਹੋਏਗਾ ਨਾ। ਫਿਰ ਹੋਰ ਤੁਸੀਂ ਵੀ ਆਣਾ ਜ਼ਰੂਰ ਹੈ? ਹਾਂਜੀ ਹਾਂਜੀ ਕਰਦਾ ਗੀ।
ਹੋਰ ਘਰ ਚ, ਬੱਚੇ ਕਿਤੇ ਘੁੰਮਣ ਗਏ ਨੇ?
ਨਹੀਂ ਬਸ ਗਏ ਸੀ ਉਹ ਗਏ ਹੋਏ ਸੀ ਪੇਕੇ ਗਏ ਹੋਏ ਸੀ ਨੂੰਹ ਆਪਣੇ। ਤੇ ਬਸ ਫੇਰ ਥੋੜੇ ਦਿਨ ਲਗਾ ਕੇ ਆਈ ਬੱਚਿਆਂ ਦਾ ਵੀ ਉੱਥੇ ਮਨ ਨੀ ਲੱਗਦਾ ਹੈਗਾ, ਉਹ ਹਿੱਲੇ ਇੱਧਰ ਪਏ ਆ ਨਾ ਘਰ ਦੇ, ਉੱਥੇ ਫਿਰ ਉਹਨਾਂ ਦੇ ਪੇਕੇ ਐਨਾ ਵੱਡਾ ਪਰਿਵਾਰ ਹੈ ਨੀ ਛੋਟਾ ਜਿਹਾ ਹੈਗਾ, ਮੰਮੀ ਡੈਡੀ ਆ ਉਹਦੇ, ਭਰਾ ਹੈਗਾ ਛੋਟਾ ਉਹ ਫਿਰ ਬੱਚਿਆਂ ਦਾ ਮਨ ਨੀ ਲੱਗਦਾ ਹੈਗਾ, ਨਾਲੇ ਥੋੜਾ ਪਿੰਡ ਵੀ ਵਿੱਚ ਹੈਗਾ ਨਾ, ਉਹ ਪਿੰਡ ਚ ਬੱਚਿਆਂ ਦਾ ਫਿਰ ਮਨ ਨੀ ਲੱਗਦਾ ਹੈਗਾ, ਬਸ ਆ ਜਾਣਗੇ ਅੱਜ ਕੱਲ੍ਹ ਹੀ ਚ ਆ ਜਾਣਗੇ ਗਏ ਤੇ ਹੋਏ ਆ।
ਹਾਂਜੀ ਬਸ ਵੀ ਬੰਦਾ ਕਿੰਨੇ ਦਿਨ ਰਹਿ ਲਏਗਾ ਆਪਣੇ ਨਾਨੀ ਘਰ, ਉਹਨੇ ਆਣਾ ਹੀ ਐ।
ਹਾਂ। ਫਿਰ ਫ਼ੋਨ ਕਰਕੇ ਐ ਲੱਗਦਾ, ਫ਼ੋਨ ਕਰਕੇ ਕਰਨਗੇ ਮਨ ਨੀ ਲੱਗਦਾ ਪਿਆ ਮਨ ਨੀ ਲੱਗਦਾ ਪਿਆ ਹੈਗਾ।
ਹਾਂਜੀ ਬਸ ਕਿੰਨੇ ਇੱਕ ਹਫਤਾ, ਦੋ ਹਫ਼ਤੇ ਬਾਕੀ ਫਿਰ ਦਿਨ ਨੀ ਰਹਿੰਦਾ।
ਓ ਤੇ ਹੈ ਹੀ ਐ।
ਹਾਂਜੀ ਹਾਂਜੀ।
ਹੋਰ ਸੁਣਾਓ, ਫਿਰ ਤੁਸੀਂ ਵੀ ਆਣਾ ਨਾ? ਬੱਚੇ ਆ ਜਾਣਗੇ ਤੇ ਫਿਰ ਮੈਂ ਬੁਲਾਵਾਂਗੀ, ਤੁਸੀਂ ਆ ਜਾਣਾ ਹਨਾ।
ਹਾਂਜੀ-ਹਾਂਜੀ ਕੋਈ ਨੀ ਆਜਾਗੇ ਬਸ ਵਧੀਆ, ਗਰਮੀ ਦਾ ਉੱਥੇ ਹਾਲ ਚਾਲ ਠੀਕ ਨੇ?
ਹਾਂ ਗਰਮੀ ਦਾ ਤੇ ਬੁਰਾ ਹਾਲ ਹੀ ਐ ਇੱਥੇ ਵੀ ਸਾਰੀ ਜਗ੍ਹਾ ਹੀ। ਥੋੜੀ ਮੌਸਮ ਬਾਰਿਸ਼ ਹੋ ਜੇ ਨਾ ਥੋੜਾ ਜਿਹਾ ਠੀਕ ਹੋ ਜੇ, ਉਹੀ ਓ ਗਰਮੀ।
ਜ਼ਰੂਰੀ ਐ, ਐਵੇਂ ਗਰਮੀ ਚ ਬੁਰਾ ਹਾਲ ਈ ਹੁੰਦਾ। ਹਾਂਜੀ ਹਾਂਜੀ।
ਥੋੜਾ ਜਿਹਾ, ਉੱਥੇ ਕਿਵੇਂ ਆ ਮੌਸਮ, ਬਾਰਿਸ਼ ਬੂਰਸ਼ ਹੋ ਰਹੀ ਐ?
ਹਾਂ ਇਥੇ ਮਤਲਬ ਮੌਸਮ ਬਣਿਆ ਹੋਇਆ ਬਾਰਿਸ਼ ਹਜੇ ਹੋ ਨਹੀਂ ਰਹੀ। ਮੌਸਮ ਬਣਿਆ ਹੋਇਆ ਬਾਰਿਸ਼ ਦਾ, ਬੱਦਲ ਬਣੇ, ਹਵਾ ਚਲਦੀ ਪਈ ਐ। ਬਸ ਮੀਂਹ ਨੀ ਆਂਦਾ।
ਅੱਛਾ। ਹਾਂ ਬਸ ਉਹੀ ਏ ਨਾ, ਹੋਰ? ਅਚਾਰ ਅਚੂਰ ਪਾ ਲਿਆ?
ਬਸ ਹਜੇ ਪਾਣਾ।
ਅੱਛਾ ਅਜੇ ਪਾਇਆ ਨੀ? ਹਾਂ ਮੈਂ ਵੀ ਬਸ ਸੋਚ ਰਹੀ ਹੈਗੀ ਕਿ
ਹਾਂਜੀ ਚਲੋ ਠੀਕ ਘਰ ਆਣਾ ਠੀਕ ਐ, ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।